ਹਾਂਜੀ, ਆਵਾਜ਼ ਆ ਰਈ ਏ ਜੀ
ਹਾਂਜੀ ਵਾਜ਼ ਆ ਰਈ ਐ, ਬਸ ਬੈਠੇ ਹੋਏ ਆ। ਬੈਠੀ ਹੋਈ ਬਸ।
ਠੀਕ ਹੈ, ਜੀ ਵਸ ਨਾ। ਆ ਸਖੀ ਹੋ ਕੇ ਸਾਰੇ ਨਾ ਕੀ ਕਹਿੰਦੇ ਫੋਨ ਦਿਖਾਨਾ ਵੀ ਰਹਿੰਦੇ ਆ। ਰਾਤ ਨੂੰ ਬਸ ਫਿਰ ਟਾਈਮ ਮਿਲਦਾ ਵਾ ਸਾਰੀ ਜੋਬ- ਜੂਬ ਤੋਂ ਆ ਕੇ ਨਾ।
ਠੀਕ ਆ
ਹਾਂਜੀ, ਹੋਰ ਤੁਸੀਂ ਕੀ ਕਰਦੇ ਸੀ?
ਬਸ ਬੈਠੇ ਹੋਏ।
ਹਾਂਜੀ, ਤੁਹਾਡੇ ਤੇ ਨਾ ਬਸ। ਆ ਕੀ ਕੇਹਂਦੇ ਆ ਫਿਰ ਜਦੋਂ ਹੁੰਦੇ ਨਾ। ਥੋੜਾ ਏ ਨੀ ਕਿ ਥੋੜਾ ਗੱਲਾਂ ਗੁੱਲਾਂ ਕਰ ਲਈਏ ਨੀ ਹੁਣ ਥੋੜਾ ਇੰਟਰਨੈਟ ਪਾ ਗਿਆ ਨਾ ਤੇ ਉਦੇ ਨਾਲ ਥੋੜਾ ਸਾਨੂੰ ਇੰਟਰਸਟ ਉੱਧਰ ਹੈਗਾ। ਆ ਰਿਆਂ ਰਾਹ ਨਾ।
ਹਾਂਜੀ, ਹਾਂ ਤੇ ਫੈਮਿਲੀ ਨਾਲ ਥੋੜਾ ਚਿਰ ਬਹਿ ਕੇ ਗੱਲਬਾਤ। ਕੀ ਕਰਨੀ ਚਾਹੀਦੀ ਏ ਨਾ ਹੋਰ ਕੋਈ ਹੈ। ਚਲੋ ਠੀਕ ਹੈ ਉਹ ਵੀ ਉਹ ਵੀ ਠੀਕ ਹੈ ਸਾਰਾ ਦਿਨ ਬੱਚਾ। ਜੋਬ ਕਰਕੇ ਆ ਜਾਈਦਾ ਨੇ ਥੋੜੇ ਬੋਤੇ ਸੋਸ਼ਲ ਮੀਡੀਆ ਚ ਵੀ ਇੰਟਰਸਟ ਰੱਖਣਾ ਚਾਈਦਾ ਏ। ਕੀ ਹੋ ਰਿਹਾ। ਤੂੰ ਦਸਦੀ ਨੀ ਪਈ, ਸਾਰਿਆ ਨੂੰ ਕੀ ਦਸਨੈ ਥੋੜਾ ਚਿਰ ਨਾ ਉਹ ਵੀ ਕਰਨਾ ਚਾਈਦਾ ਨਾ
ਹ ਬਟ ਜ਼ਿਆਦਾ। ਤਰ ਹਾਂ ਜ਼ਿਆਦਾਤਰ ਫਿਰ ਸਮਝਦੇ ਨੀ ਨਾ ਫਿਰ ਕੀ ਕਹਿੰਦੇ ਆ ਸੋਸ਼ਲ ਮੀਡੀਆ ਤੇ ਹੀ ਕੁੱਛ ਸਾਰਾ ਜਾਦਾਤਰ ਟਾਈਮ ਏਦੇ ਤੇ ਚੱਲ ਜਾਂਦਾ। ਕੋਈ ਰੀਲ ਵਗੈਰਾ ਦੇਖ ਲਿਆ ਕਿਸੇ ਪਲੇੈਟਫਾਰਮ ਤੇ ਕਿਤੇ ਕੁੱਛ ਦੇਖ ਲਿਆ ਨਾ ਜਿਦਾ ਜਿਦਾ ਜਿੱਥੇ ਜਿੱਥੇ ਇੰਟਰੱਸਟ ਜ਼ਿਆਦਾ ਕੀ ਕਹਿ ਸਕਦੇ, ਹਰ ਕਿਸੇ ਦੀ ਆਪਣੀ ਚੋਆਇਸ ਹੈ, ਆਪਣੀ ਲਾਈਫ ਹੈ ਬਟ ਆਪਾਂ ਹੁਣ ਜ਼ਿਆਦਾ ਇੰਟਰਨੈਟ ਨੂੰ ਆਪਣੀ ਲਾਈਫ ਜੇ ਜ਼ਿਆਦਾ ਦੇਣ ਲਾਗਏ ਥੋੜ੍ਹਾ ਜਿਹਾ ਏਨੂੰ ਘਟਾਉਣਾ ਚਾਹੀਦਾ ਏ। ਹਣਾ। ਬਾਕੀ ਆਪਾਂ ਤੇ ਸਾਰਿਆਂ ਨੂੰ ਕਹਿ ਹੀ ਸਕਦੇ ਹਾਂ ਤੇ ਬਾਕੀ ਹਰ ਕਿਸੇ ਦਾ ਆਪਣਾ ਲਾਈਫ ਡਿਸੀਜ਼ਨ ਹੈ ਗੈ ਕੀ, ਕਿਦਾ, ਕੀ ਕਰਨਾ, ਕੀ ਨਈ ਕਰਨਾ ਹਨਾ।
ਹਾਂਜੀ।
ਹਾਂਜੀ ਤੇ।
ਨੈੱਟ ਨਾਲ ਹੀ ਮਤਲਬ ਨਾ ਸੋਸ਼ਲ ਮੀਡੀਆ ਦਾ ਪਤਾ ਲੱਗਦੈ ਨਾ।
ਕੀ ਚੱਲ ਰਿਹੈ, ਹਾਂਜੀ, ਇਹ ਤੇ ਹੈ, ਚਲੋ ਥੋੜੇ ਬਹੁਤੇ ਫਾਇਦੇ ਵੀ ਨੀ, ਤੇ ਥੋੜੇ ਨੁਕਸਾਨ ਈ ਜਾਦਾ ਨੁਕਸਾਨ ਨੇ। ਸਾਡੀ ਨਜ਼ਰ ਵੀ। ਟੀ ਵੀ ਨਾਲ। ਨਹੀਂ ਇਹਦੇ ਵਿੱਚ ਵੇਖਨਾ ਤੇ ਬਾਕੀ ਵੀ ਜਿਹੜੇ ਸਾਡੇ ਦਿਮਾਗ। ਤੇ ਹੁੰਦੇ ਹੈ ਨਸ਼ਾ, ਉਹਦੇ 'ਤੇ ਵੀ ਪੈਂਦਾ ਅਸਰ
ਹਾਂਜੀ
ਤੇ ਇਸ ਪਰ ਦੇਖਣ ਦੇਈਏ ਤੇ ਫਿਰ ਤੇ । ਪਰ, ਇੰਨਾ ਗੁਜ਼ਾਰਾ ਵੀ ਨਹੀਂ ਹੈਗਾ, ਅੱਜ ਦੇ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ। ਸਾਨੂੰ ਇੱਥੋਂ ਹੀ ਪਤਾ ਲੱਗਦੈ ਸਾਰੀਆਂ ਚੀਜ਼ਾ ਦਾ ਜੇੜੀਆ ਵੀ ਦੁਨੀਆਂ ਵਿੱਚ ਚਲਦੀਆਂ ਪਈਆਂ ਹਨਾ। ਤੇ ਫਿਰ ਜੇ ਨਹੀਂ ਦੇਖਾਂਗੇ ਤਾਂ ਚਲੋ ਹਾਂ ਮਤਲਬ ਸਾਨੂੰ ਕਿਤੇ ਨਾ ਕਿਤੇ ਤਾਂ ਪਤਾ ਲੱਗੇਗਾ ਬਟ ਓਨਾ ਨੀ ਚੰਗੀ ਤਰ੍ਹਾਂ ਨਾ। ਜੀ ਨਾਂ ਸਾਨੂੰ ਥੋੜਾ ਫੋਨ 'ਚ ਥੋੜ੍ਹੀ ਜਿਹੀ ਮਿਲ ਸਕਦੀ ਹੈ ਹੈ ਨਾ ਨੌਲੇਜ ਸਾਡੇ ਜੇੜ
ਜੋ ਮਤਲੱਬ ਹਾਂਜੀ ਮਤਲਬ ਜਿੱਦਾਂ ਹੁਣ ਆ ਨਾ ਅ। ਕੰਟਰੀ ਦੂਸਰੀਆਂ ਕੰਟਰੀਆਂ ਦੀ ਵੀ ਥੋੜ੍ਹੀ ਜਿਹੀ ਪਰਮਿਸ਼ਨ ਤਾ ਮਿਲ ਜਾਂਦੀ ਹੋਏਗੀ ਕਿ ਉਹ ਕਿੱਥੇ ਜੰਗ। ਕੀਵੀ ਅਈ ਨੂੰ ਕਿੱਥੇ ਰੱਖੋ ਹਾਂਜੀ ਹੁਣ ਪਿੱਛੇ ਜੇ ਜਂਗ ਲੱਗੀ ਸੀ ਇਹ ਅਸੀਂ ਵੀ ਕਿੰਨਾ ਡਰ ਗਏ ਸੀ ਕਿ ਹਾਂ ਇੱਧਰ ਪਾਸੇ ਨਾ ਆ ਜਾਵੇ ਹਨਾ ਰੌਲਾ ਇੰਨਾ ਕੁ ਹੋ ਗਿਆ ਇੱਧਰ ਹੀ ਨਾ ਪੈ ਜਾਵੇ ਰੌਲਾ। ਹਾਂਜੀ
ਸਾਡੇ ਵੀ ਤੇ ਸਾਡੇ ਵੀ ਇਲਾਕੇ ਵਿੱਚ ਬਹੁਤ ਬੰਬ ਵਗੈਰਾ ਡਿਗੇ ਸੀ ਤੇ ਉਹਦੇ ਪੂਰਜੇ ਹੁੰਦੇ ਨਾ ਤੇ ਉਹ ਡਿੱਗੇ ਸੀਗੇ ਤੇ ਕਾਫੀ ਲੋਕਾਂ ਨੇ ਮਤਲੱਬ ਅਫਵਾਹ ਵੀ ਫੈਲਾ ਦਿੱਤੀ ਸੀਗੀ ਵੀ ਹਾਂ ਵੀ ਇੱਥੇ ਵੀ ਡਿੱਗ ਗਿਆ ਇੱਥੇ ਵੀ ਡਿੱਗ ਗਿਆ ਤੇ ਸਾਨੂੰ ਤਾਂ ਥੋੜ੍ਹੀ ਅਵੇਅਰਨੈੱਸ। ਮਿਲ ਜਾਂਦੀ ਹੈ ਇੰਟਰਨੈੱਟ ਤੋਂ ਕਿ ਕਿਹੜੀ ਚੀਜ਼ ਸਹੀ ਹੈਗੀ ਹਨਾ
ਹਾਂਜੀ ਹੋਰ ਸੁਣਾਓ
ਹੂੰ। ਤੇ ਬਸ ਜੀ ਅਖੀ ਜੀ ਮੈਂ ਕਿਹਾ ਮੈਨੂੰ ਤੇ ਜ਼ਿਆਦਾ ਯੂਟਿਊਬ ਤੇ ਹੀ ਸਹੀ ਲੱਗਦਾ ਹੈ ਦੇਖਣਾ। ਕੀ ਜੋ ਸਾਨੂੰ ਚੰਗੀ ਤਰ੍ਹਾਂ ਹਨਾ ਸਈ ਤਰ੍ਹਾਂ ਗਾਈਡ ਕਰਦਾ ਹੈਗਾ ਹਾਂਜੀ ਤੇ ਕੋਈ ਵੀ
ਅਫਵਾਵਾਂ ਅਫਵਾਵਾਂ ਨੇ ਬਹੁਤ
ਬਹੁਤ ਆ ਜਾਂਦੀਆਂ ਨੇ ਹਾਂਜੀ ਹਾਂਜੀ ਤੇ ਉਹ। ਹੁਣ ਸਾਨੂੰ ਬਾਕੀ ਵੀ ਕੋਈ ਵੀ ਚੀਜ਼ ਅਗਰ ਚਾਹੀਦੀ ਹੁੰਦੀ ਹੈ ਅੱਜ ਕੱਲ੍ਹ ਤੇ ਕਿਸੇ ਨੂੰ ਕੋਈ। ਪੁੱਛਣਾ ਮਤਲੱਬ ਦਾ ਉਹ ਰਹਿ ਨਹੀਂ ਗਿਆ ਨਾ ਕਿ ਕਿਸੇ ਨੂੰ ਕੀ ਪੁੱਛਣਾ ਸਾਡੇ ਹੱਥ ਚ ਫੋਨ ਹੈਗਾ ਫੋਨ ਤੋਂ ਪੁੱਛੋ ਹਨਾ ਅਲੱਗ ਅਲੱਗ ਤਰ੍ਹਾਂ ਦੀਆ ਅ ਐਪਲੀਕੇਸ਼ਨ ਆ ਗਈਆਂ ਨੇ ਐਪ ਆ ਗਈਆਂ ਨੇ। ਜਿੱਦੋਂ ਆਪਾਂ ਆਪਣੇ ਬਾਕੀ ਦਿੰਦੇ ਆ ਨੌਲੇਜ ਨੂੰ ਨਾ ਗੇਨ ਕਰ
ਹਾਂਜੀ ਹੁਣੇ ਜਿਹੜੀ ਨਿਊ ਐਪ ਆਈ ਆ ਏ ਆਈ ਇਹਨੇ ਤੇ ਜਿੰਨੇ ਐਪ। ਉਹ ਅਲੱਗ ਹੀ ਦਿਖਾਤੀ ਹੈ ਕੋਈ ਪਤਾ ਹੀ ਨਹੀਂ ਲੱਗਦਾ ਇਹ ਏ ਆਈ ਇਹਏ ਆਈ ਨਾ ਬਣਿਆ ਜਾਂ ਇਹ ਬਣਿਆ ਪਤਾ ਹੀ ਨਹੀਂ ਲੱਗਦਾ।
ਜੀ ਜੀ ਹਾਂ ਹੁਣ ਅੱਗੋਂ ਵੀ ਸਾਰਾ ਇਹੀ ਹੈ ਨਾ ਕਿ ਕੰਪਿਊਟਰ ਦੇ ਬੇਸ 'ਤੇ ਹੀ ਹੈਗਾ ਸਾਰਾ ਕੰਮ ਵਗੈਰਾ ਹੋਰ ਵੀ ਕਈ ਚੀਜ਼ਾਂ ਹਨਾ ਕਿਉਂਕਿ ਸਾਰਾ ਡਾਟਾ ਵਗੈਰਾ। ਉਹਨੂੰ ਤੇ ਕੀ ਕਹਿੰਦੇ ਆ ਹੋਰ ਕੰਮ ਦੇ ਜਿਹੜੇ ਵੀ। ਡਿਜੀਟਲ ਕੰਮ ਨੇ ਹਨਾ ਉਹ ਸਾਰੇ ਕੰਪਿਊਟਰ ਤੇ ਹੀ ਹੁੰਦੇ ਹੈ।
ਹਾਂਜੀ।
ਚਲੋ ਇਹ ਸਾਨੂੰ ਫੈਸਿਲਿਟੀ ਤਾਂ ਮਿਲੀ ਹੈ। ਪਰ ਏਦੇ ਨੁਕਸਾਨ ਵੀ ਬੋਤ ਤੇ ਨਾ ਇਹਦੇ ਅਲੱਗ-ਅਲੱਗ ਹੁਣ ਦੇਖੋ ਫਾਈਵ ਜੀ ਟਾਵਰ ਲੱਗ ਗਏ ਸਿਕਸ ਜੀ ਟਾਵਰ ਲਗਾਉਂਦੇ। ਫਾਈਵ ਜੀ ਟਾਵਰ ਲਗਾਉਂ ਪਏ ਆ ਅਤੇ ਇਹਦੇ ਨਾਲ ਸਾਡੇ ਜਿਹੜੇ ਪੰਛੀਆਂ ਨੂੰ ਵੀ ਕਾਫੀ ਨੁਕਸਾਨ ਆ ਰਿਹਾ ਹਨਾ।
ਹਾਰਟ ਤੇ ਅਸਰ ਕਰ ਰਿਹਾ ਏਂ-ਹਾਂ ਬ੍ਰੇਨ ਤੇ ਅਸਰ ਕਰ ਰਿਹਾ ਏਂ।
ਜੀ ਜੀ। ਸਾਡੀ ਜਿਹੜੀ ਉਹਦੀ ਵੇਵਜ਼ ਹੈਗੀਆਂ, ਉਹਦੀਆਂ ਨਾ ਤਿਰੰਗਾ ਉਹ ਸਾਡੇ ਪੰਛੀਆਂ ਨੂੰ ਨੁਕਸਾਨ ਪਹੁੰਚਾਦੀਆਂ, ਬਾਕੀ ਵੀ ਸਾਡੇ ਜੇੜ੍ਹੇ ਇਨਵਾਇਰਮੈਂਟ ਨੂੰ ਨੁਕਸਾਨ ਪਹੁੰਚ ਜਾਂਦੀਆਂ ਪਈਆ ਤੇ ਬਾਕੀ ਵੀ। ਜਿਹੜੇ ਸਾਨੂੰ ਇਲੈਕਟ੍ਰੀਸਿਟੀ ਜਿਹੜੀ ਸਾਨੂੰ ਚਾਹੀਦੀ ਹੁੰਦੀ ਹੈ ਹੁਣ ਅੱਜ ਕੱਲ ਜਿਹੜੀ ਆ, ਮੈਂ ਹੋਰ ਵੀ ਸੁਣਿਆ ਸੀ। ਕੀ ਜਿੱਦਾਂ, ਹੁਣ ਆਪਾਂ ਕੁਝ ਸਰਚ ਵਗੈਰਾ ਕਰਦੇ ਹਾਂ ਹਨਾ ਤੇ, ਏਂਦੇ ਤੇ ਵੀ ਬਿਜਲੀ ਕਾਫ਼ੀ ਹੁੰਦੀ ਐ ਲੱਗਦੀ ਐ। ਤੇ, ਫਿਰ ਇਸ ਕਰਕੇ ਸਾਡਾ ਉਹ ਵੀ ਨੁਕਸਾਨ। ਨੁਕਸਾਨ ਹੀ ਹੈਗਾ, ਨਾ ਤੇ ਦਾ ਇੰਟਰਨੈਟ ਦਾ ਬਾਕੀ ਫਾਇਦੇ ਤਾਂ ਬੋਤ ਨੇ, ਤੇ ਨੁਕਸਾਨ ਵੀ ਬੋਤ ਨੇ।
ਵੋਟ ਦੇਖੋ ਅਗਰ ਜੇ ਤੇ ਅਗਰ ਸਹੀ। ਹਿਸਾਬ ਨਾਲ ਚਲਾਓ ਤੇ ਇਹ ਫਾਇਦਾ ਹੀ ਫਾਇਦਾ ਹਨਾ। ਜੇ ਅਸੀਂ ਗਲ਼ਤ ਹਿਸਾਬ ਨਾਲ ਚਲਾਇਆ ਤੇ ਫਿਰ ਅ ਓਸੇ ਸਾਬ ਨਾਲ ਸਾਡੇ ਬ੍ਰੇਨ ਵਾਸ਼ ਕਰਦੈ। ਹਨਾ ਗੱਲਤ ਚੀਜਾ ਜਾਂਦੀ
ਤੇ ਸਾਨੂੰ ਫੈਸਿਲਿਟੀ ਮਿਲੀ ਪਰ ਇਹ ਸਾਡੇ 'ਤੇ ਹੈ ਕਿ ਆਪਾਂ ਕਿਹੜੀਆਂ ਚੀਜ਼ਾਂ ਦੇਖੀਆਂ ਕਿੰਨੀ ਕੁ ਸਾਨੂੰ ਜ਼ਰੂਰਤ ਤੇ, ਆਪਾਂ ਫਜ਼ੂਲ ਹਨਾ ਫਜ਼ੂਲ ਨੂੰ। ਖ਼ਰਚੀ ਨਾ ਕਰੀ ਏਂ ਨੈੱਟ ਦੀ ਵੀ ਜਿੰਨੀ ਕੁ ਸਾਨੂੰ। ਚ ਜ਼ਰੂਰਤ ਹੈਗੀ ਆ, ਹਨਾ ਓਨੀ ਕੋਈ ਅਪ ਪਾ ਕਰੀਏ ਹੈ ਨਾ ਐਵੇਂ ਛੋਟੀ-ਛੋਟੀ ਗੱਲ ਚੀਜ਼ ਨੂੰ ਆਪਾਂ ਨਾ ਪੁੱਛੀਏ ਜਿਹੜੀ ਵੀ ਸਾਨੂੰ ਚੀਜ਼ ਪਤਾ ਆ ਹਨਾ ਤੇ ਬਾਕੀ ਅੱਜ ਕੱਲ੍ਹ ਛੋਟੀੇ ਛੋਟੇ ਬੱਚੇ ਵੀ ਏ ਆਈ ਨੂੰ ਖ ਖਡੋਣਾ ਸਮਝਦੇ ਹੈਗੇ, ਕਿ ਹਾਂ ਵੀ ਅ ਮੈਨੂੰ ਇਹ ਕਰਦੋ ਮੈਨੂੰ ਇਹ ਕਰ ਦੋ ਆ ਨਾ ਤੇ, ਉਹ ਚੀਜ਼ ਨਹੀਂ ਸਹੀ ਲੱਗਦੀ। ਪਰ ਬੱਚਿਆਂ ਨੂੰ ਚਲੋ ਆਪਾਂ ਹੀ ਕਹਿ ਸਕਦੇ ਹਾਂ। ਕਿ ਏ ਸਾਡੀ ਓ ਗੇਮ ਤੇ ਨਹੀਂ ਐ। ਚਲੋ ਪਰ ਕਰਦੇ ਆ ਤੇ, ਕੀ ਕਹਿ ਸਕਦੇ ਇਨਾਂ ਨੂੰ
ਹਾਂਜੀ।
ਹੂੰ, ਹੋਰ ਸੁਣਾਓ, ਤੁਹਾਡੇ ਘਰ ਵਿੱਚ ਜ਼ਿਆਦਾਤਰ ਕੀ ਚਲਾਇਆ ਜਾਂਦੈ?
ਸਾਡੇ ਹਸਬੈਂਡ, ਮੇਰੇ ਹਸਬੈਂਡ ਤੋਂ ਜ਼ਿਆਦਾ ਯੂਟਿਊਬ ਤੇ ਬਿਲੀਵ ਕਰਦੇ ਪੈ ਨੇ ਯੂਟਿਊਬ ਤੇ ਉਹ ਬਾਹਰ ਦੀ, ਅ ਦੀ ਆਪਾਂ ਪਾਕਿਸਤਾਨ, ਹੋਰ ਕੋਈ ਸ਼ਹਿਰਾਂ ਦੀਆਂ ਖ਼ਬਰਾਂ ਸੁਣ ਦੇ ਰਹਿੰਦੇ, ਜਿੱਦਾਂ ਹੁਣ ਪਿੱਛੇ ਜਿਹੇ ਕੋਲ ਆ ਗਿਆ ਸੀ। ਤੇ ਬਸ
ਇਹ ਚਲੋ ਠੀਕ ਹੈ। ਪਰ ਨੌਲੇਜ ਇਹ ਆਪਣਾ ਹੋਰ, ਸਾਡੀ ਨੌਲੇਜ ਵਧਾਉਣ ਲਈ ਤੇ ਚੰਗੀਆਂ ਹੀ ਹੈ ਇੰਟਰਨੈੱਟ ਦੀਆਂ ਤੇ, ਸੋਸ਼ਲ ਮੀਡੀਆ ਦੀਆਂ ਜੇੜੀਆਂ ਵੀ ਚੀਜ਼ਾਂ ਨੇ ਨਾ ਤੇ, ਬਾਕੀ ਬਾਕੀ ਤੇ, ਚਲੋ ਆਪਣਾ-ਆਪਣਾ ਜੋ ਇੰਨਟਰਸਟ ਹੈਗਾ, ਉਹੀ ਐ।
ਠੀਕ ਐ।
ਹਾਂਜੀ ਮੈਂ ਤਾਂ ਜ਼ਿਆਦਾ ਖਾਣੀਆਂ ਦੀਆਂ ਚੀਜ਼ਾਂ ਦੇਖਦੀ ਹੁੰਦੀ ਆਂ ਕਿ ਕਿਹੜੀ ਚੀਜ਼ ਕਿਦਾਂ ਬਣਦੀ ਹੈ ਜਾਂ ਫਿਰ, ਕੁਛ ਸਟੱਡੀ ਬਾਰੇ ਹੋ ਗਿਆ ਹਨਾ। ਤੇ ਜਿਹਦੇ ਨਾ ਸਾਨੂੰ
ਹਾਂਜੀ, ਹੋਰ ਸੁਣਾਓ?
ਬਸ ਠੀਕ ਠਾਕ।
ਹਾਂਜੀ, ਹੋਰ ਆਪਾਂ ਵੀ ਬਸ ਨਾ ਹੁਣ ਸੋਣ ਦੀ ਤਿਆਰੀ 'ਚ ਹੈਗੇ ਆ ਬਸ ਛੇਤੀ ਸੋ ਜੀਏ ਤੇ, ਅਗਲੇ ਉੱਠਣਾ ਵੀ ਹੈਗਾ, ਸਵੇਰੇ ਜਲਦੀ।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
ਫੇਰ, ਬਸ ਥੋੜ੍ਹਾ ਜਿਹਾ ਫੋਨ ਚਲਾ ਕੇ ਫੇਰ ਸੋਣ ਦੀ ਤਿਆਰੀ ਵਿੱਚ ਆ ਫਿਰ ਸਵੇਰੇ ਸੋ ਕੇ ਤੇ ਛੇਤੀ ਉੱਠ ਜਾਂਦੀ ਹੈ ਤੇ ਫਿਰ ਕੰਮ ਵਗੈਰਾ ਤੇ ਵੀ ਜਾਣਾ ਹੁੰਦਾ।
ਠੀਕ ਹੈ, ਕੰਮ ਤੇ ਜ਼ਰੂਰੀ ਏ ਨਾ।
ਜਾਣਾ ਹੁੰਦਾ, ਹੈਨਾ। ਰੋਟੀ-ਪਾਣੀ, ਟਿਫਨ-ਟੂਫਨ ਬੰਚੇ ਸਾਰੇ ਵਾਸਤੇ ਰੈਡੀ ਕਰਨੇ ਹੁੰਦੇ ਐ।
ਹਾਂਜੀ।
ਹੋਰ ਸੁਣਾਓ।
ਬਸ
ਤੁਸੀਂ ਸਵੇਰੇ ਕਿੰਨੇ ਕੁ ਵਜੇ ਉੱਠ ਜਾਂਦੇ?
ਸਵੇਰੇ ਮੈਂ ਤੇ ਛੇ ਵਜੇ ਤੱਕ ਉੱਠ ਜਾਂਦੀ ਆਂ। ਉੱਠ ਕੇ, ਫਿਰ ਮੈ, ਹਾਂਜੀ ਵੇ ਹੋਰ ਬੱਚਿਆਂ ਦਾ ਫੇਰ ਭੇਜਣਾ ਪਹਿਲਾਂ ਸਬਜ਼ੀ ਭਾਜੀ ਬਣਾਉਣੀ ਪੈਂਦੀ ਹੈ, ਤੇ ਠੀਕ
ਓਕੇ ਜੀ।